ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ
ਮੈਂ ਵੀ ਠੀਕ ਹਾਂ ਹੋਰ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਸਭ ਵਧੀਆ ਏਦਾਂ ਠੀਕ ਨੇ ਸਾਰੇ
ਹਾਂਜੀ ਸਭ ਵਧੀਆ ਜੀ ਕਿਰਪਾ ਵਾਹਿਗੁਰੂ ਦੀ
ਚਲੋ ਵਧੀਆ ਹੋਣੇ ਚਾਹੀਦੇ ਹੈ
ਮੈਂ ਕੀ ਕਰ ਰਹੇ ਸੀ ਅੱਛਾ ਅੱਛਾ ਹਾਂ ਇਥ ਗਰਮੀ ਬੜੀ ਹੈ ਹਾਂਜੀ ਹਾਂਜੀ ਜੇ ਚੰਗਾ ਕੀਤਾ ਜੇ ਜੀ ਵਧੀਆ ਹੈ ਸਗੋਂ ਹੋਰ ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾਇਆ
ਨਹੀਂ ਹਜੇ ਤਾਂ ਨਹੀਂ ਬਣਾਇਆ ਹੈਗਾ ਫੇਰ ਦੇਖਾਂਗੇ ਐਟ ਟਾਈਮ ਦੇਖਾਂਗੇ
ਅੱਛਾ ਅੱਛਾ ਅੱਛਾ ਕਿੱਥੇ ਕਿੱਥੇ ਠੰਡੀ ਜਗ੍ਹਾ ਜਾਓਗੇ ਹਨਾ
ਹੋਰ ਕੀ ਹਾਂਜੀ
ਚਲੋ ਅਸ ਬੱਚੇ ਵੀ ਕਹਿ ਰਹੇ ਸੀ ਅਸੀਂ ਵੀ ਜਾਣਾ ਘੁੰਮਣ ਮੈਂ ਫੇਰ ਚੱਲਾਂਗੇ ਥੋੜ੍ਹਾ ਮੌਸਮ ਸਹੀ ਹੋ ਜਾਏ ਫਿਰ ਦੇਖਦੇ ਹਾਂ
ਹੋਰ ਕੀ ਵੈਸੇ ਹੁਣ ਤਾਂ ਰਹਿਣੀ ਤਾਂ ਗਰਮੀ ਹੋ ਹੈ ਪੂਰੀ ਦੇਖੋ ਹੁਣ ਬਾਕੀ ਅਗਰ ਬਾਰਿਸ਼ ਵਗੈਰਾ ਥੋੜ੍ਹੀ ਪੈ ਗਈ ਤਿੰਨ ਦਿਨ ਲਗਾਤਾਰ ਫੇਰ ਹੋ ਸਕਦਾ ੜਾ ਮੌਸਮ ਚੇਂਜ
ਹਾਂਜੀ ਹਾਂ ਥੋੜੀਆਂ ਬਾਰਿਸ਼ਾਂ ਬੁਰਸ਼ਾਂ ਪੈਣਗੀਆਂ ਫੇਰ ਹੀ ਹੋਏਗਾ ਥੋੜਾ ਮੌਸਮ ਸਹੀ ਹਾਲੇ ਤੇ ਬਹੁਤ ਗਰਮੀ ਆ ਹਾਲੇ ਤੇ ਸੋਚੋ ਵੀ ਤੇ ਤਾਂ ਵੀ ਹੁੰਦਾ ਹੈ ਕਿ ਹਾਂ ਗਰਮੀ ਵਿੱਚ ਬਾਹਰ ਸਫ਼ਰ ਵਿੱਚ ਪਰੇਸ਼ਾਨ ਹੋ ਜਾਗੇ
ਹੋਰ ਮੈਂ ਬੱਚਿਆਂ ਨਾਲ ਵੀ ਫਿਰ ਟਰੈਵਲਿੰਗ ਕਰਨੀ ਵੀ ਥੋੜੀ
ਬਹੁਤ ਬੱਚੇ ਵਿੱਚ ਤੰਗ ਬਹੁਤ ਕਰਦੇ ਨੇ ਨਾ ਬੱਚਿਆਂ ਨੂੰ ਫੇਰ ਹਰ ਚੀਜ਼ ਚਾਹੀਦੀ ਹੈ ਉਹ ਗਰਮੀ ਦੇ ਵਿੱਚ ਕਿਉਂਕਿ ਗਰਮੀ ਕੀ ਬਾਹਰ ਉਹੀ ਨਾ ਬਾਹਰ ਦਾ ਖਾਣਾ ਵੈਸੇ ਵੀ ਖਾਣਾ ਹ ਬੋ ਇਹ ਡੀ ਕਰਨਾ ਚਾਹੀਦਾ ਕਿਉਂਕਿ ਬਾਹਰ ਜਾਵਾਂਗੇ ਤੇ ਬਾਹਰ ਦਾ ਹੀ ਖਾਣਾ ਖਾਣਾ ਪਏਗਾ ਫਿਰ
ਹਾਂਜੀ
ਤਾਂ ਹੈ ਹੀ ਆ ਗੁਰਦੁਆਰਾ ਸਾਹਿਬ ਜਾਵਾਂਗੇ ਦੇਖਣੇ ਕਿੱਥੇ ਬੰਦਾ ਪ੍ਰੋਗਰਾਮ ਬਾਕੀ ਦੇਖੋ ਜ ਉੱਥੇ ਬਾਬਾ ਨੇ ਜਦੋਂ ਬੁਲਾਉਣਾ ਉਦੋਂ ਹੀ ਜਾਣਾ ਹੈਨਾ।
ਹੋਰ ਕਿਆ ਚਲੋ ਇਏਦਾਂ ਵੀ ਥੋੜਾ ਨੇੜੇ ਵਗੈਰਾ ਚੱਲਦਾ ਜਾ ਸਕਦੇ ਹਾਂ ਤਾਂ ਫਿਰ ਇਦਾ ਹੁੰਦਾ ਵੀ ਥੋੜਾ ਹਰਾਸ਼ਮੈਂਟ ਆਪਣੇ ਆਪ ਨੂੰ ਵੀ ਥੋੜਾ ਸਹੀ ਲੱਗਦਾ ਜ਼ਿਆਦਾ ਦੂਰ ਦਾ ਐਵੇਂ ਹੋ ਜਾਂਦਾ ਫੇਿਰ ਵੀ ਬੱਚੇ ਵੀ ਨਾਲ ਉਹ ਹੋ ਜਾਂਦੇ ਨੇ ਹੋਰ ਕ ਇੱਕ ਮੌਸਮ ਦਾ ਹੈ ਨਾ ਵੀ ਗਰਮੀ ਦਾ ਹੈ ਨਾ ਸਰਦੀ ਚ ਤਾਂ ਬੰਦਾ ਜਿੱਥੇ ਮਰਜ਼ੀ ਆਪਾਂ ਘੁੰਮ ਸਕ
ਹਾਂਜੀ ਬਿਲਕੁਲ, ਹੂੰ-ਹੂੰ ਗਰਮੀ ਚ ਪਤਾ ਪਤਾ ਲੱਗਦਾ ਹੈ। ਗਰਮੀ ਬਹੁਤ ਪੈ ਰਹੀ ਹੈ ਨਾ, ਉਹੀ ਤਾਂ ਕਹਿ ਰਹੀ ਹਾਂ ਗਰਮੀ ਬਹੁਤ ਪੈ ਰਹੀ ਹੈ ਗਰਮੀ ਕਰਕੇ ਤੇ ਸਭ ਪਰੇਸ਼ਾਨ ਹੋਏ ਪਏ ਨੇ।
ਹਾਂਜੀ।
ਇਹ ਮਹੀਨਾ ਗਰਮੀ ਦੇ ਵਿੱਚ ਤੇ ਪਾਣੀ ਜਿੰਨਾ ਪੀ ਜਾਓ ਵਧੀਆ।
ਹੋਰ ਕਿਆ ਪਾਣੀ ਤਾਂ ਪੁੱਛੋ ਨਾ ਕਿੰਨਾ ਜ਼ਿਆਦਾ ਪੀਂਦੇ ਐ। ਸਾਰਾ ਦਿਨੇ ਚਾਹ ਪੀ ਜਾਓ। ਪਾਣੀ ਦਾ ਬਸ
ਖਾਓ ਵੀ ਨਾ ਸਹੀ ਗੱਲ ਹੈ ਪਾਣੀ-ਪਾਣੀ-ਪਾਣੀ-ਪਾਣੀ ਦਾ ਹੁੰਦਾ। ਬਾਹਰ ਚਲੇ ਜਾਓ ਥੋੜ੍ਹਾ ਮਨ ਹੋਰ ਹੋ ਜਾਂਦਾ ਬਸ ਇਹੀ ਹੁੰਦਾ ਹੋਰ ਕੀ
ਆਪਾਂ ਉਹੀ ਕੁਛ ਕਰਦੇ ਹਾਂ ਫਿਰ ਡੇਲੀ ਰੂਟੀਨ ਸੇਮ ਹੁੰਦੀ ਹੈ ਫਿਰ ਥੋੜ੍ਹਾ ਚੇਂਜਿਸ ਵੀ ਚਾਹੀਦੇ ਨੇ ਬੱਚੇ ਬੱਚਿਆਂ ਨੂੰ ਵੀ ਥੋੜ੍ਹੇ ਚੇਂਜਿਸ ਚਾਹੀਦੇ ਨੇ ਛੁੱਟੀਆਂ ਦੇ ਵਿੱਚ ਜਾ ਸਕਦੇ ਹੈ।
ਪ੍ਰੋਗਰਾਮ।
ਹਾਂਜੀ, ਹੋਰ ਕਿਆ।
ਹੁਣ ਤੇ ਛੁੱਟੀਆਂ ਚ ਹੀ ਬਣੇਗਾ ਪ੍ਰੋਗਰਾਮ ਤੇ
ਹਾਂਜੀ, ਏਦਾਂ ਛੁੱਟੀਆਂ ਚਲੋ ਟਾਈਮ ਵੀ ਹੁੰਦਾ ਹੈ ਸਾਰਿਆਂ ਕੋਲ ਟਾਈਮ ਹੁੰਦਾ ਛੁ ਛੁੱਟੀਆਂ ਚ ਤਾਂ ਫ਼ਿਰ,
ਉਹੀ ਹੈ ਨਾ, ਫਿਰ ਹਸਬੈਂਡ ਲੋਕ ਵੀ ਸੋਚਦੇ ਨੇ ਕਿ ਅਸੀਂ
ਬਸ ਇਸ ਵਾਰ ਤਾਂ ਦਿਲ ਹੀ ਨਹੀਂ ਕਰ ਰਿਹਾ ਹੈਗਾ ਜਾਣ ਨੂੰ ਨਾ ਗਰਮੀ ਕਰਕੇ ਤਾਂ ਮੈਂ ਤਾਂ ਆਪ ਸੋਚ ਦੇ ਵੀ ਰਹਿਣੇ ਬੰਦੇ ਆ ਕਿਤੇ ਨੇੜੇ ਤੇੜਿਓ ਦੇਖਾਂਗੇ ਨੇੜੇਓ ਜਾਵਾਂਗੇ।
ਹਾਂ ਫੇਰ ਉਹੀ ਬੰਦਾ ਸੋਚਦਾ ਕਿ ਨੇੜੇ ਤੇੜੇ ਹੀ ਹੋ ਆ ਇਹ ਤੇ ਜ਼ਿਆਦਾ ਵਧੀਆ।
ਹੋਰ ਕਿਆ, ਹਾਂਜੀ।
ਮੈ ਤੇ ਕਹਿ ਰਿ ਨੇੜੇ ਜਾਵੇ ਗੁਰਦੁਆਰੇ ਸਾਹਿਬ ਦਰਸ਼ਨ ਕਰ ਆਓ ਜਾਂ ਕਿਤੇ ਹੋ ਆਓ ਬੰਦਾ ਹੋ ਆਉਂਦਾ,
ਪ੍ਰਖਿਆ।
ਮਨ ਹੋਰ ਹੋ ਜਾਂਦਾ।
ਹਾਂਜੀ।
ਹੈਨਾ, ਨਾਲੇ ਗਰਮੀ ਤੋਂ ਥੋੜ੍ਹਾ ਬੰਦਾ,
ਹੋਰ ਏਦਾਂ ਵੀ ਚਲੋ ਬਾਹਰ ਜਾ ਕੇ ਬੱਚਿਆਂ ਨੂੰ ਵੀ ਪਤਾ ਲੱਗਦਾ ਵੀ, ਕੀਤਾ ਹਨਾ ਬਾਹਰ ਰਹਿਣਾ ਵਗੈਰਾ ਸਾਰਾ ਕੁੱਛ ਬੱਚਿਆਂ ਨੂੰ ਵੀ ਬਹੁਤ ਕੁ
ਬਹੁਤ ਕੁਛ ਹਾਂ ਬਿਲਕੁਲ ਬਿਲਕੁਲ ਬੱਚਿਆਂ ਨੂੰ ਤੇ ਕਾਪੀ ਨੂੰ ਅੱਜ ਕੱਲ ਤੇ ਬੱਚਿਆਂ ਨੂੰ ਸਿੱਖਣ ਨੂੰ ਕੀ ਬੱਚੇ ਤੇ ਸਾਨੂੰ ਸਿਖਾਉਂਦੇ ਨੇ ਅੱਜ ਕੱਲ ਬੱਚਿਆਂ ਨੂੰ ਸਾਰੀ ਨੌਲੇਜ ਫੋਨ ਨੇ ਸਭ ਕੁਛ ਸਿਖਾ ਰੱਖਿਆ ਫੋਨ ਫੋਨਾ ਨੇ ਬੱਚਿਆਂ ਨੂੰ ਸਭ ਕੁਛ ਸਿਖ ਖਾ ਰੱਖਿਆ
ਅੱਜ ਕੱਲ ਬੱਚੇ ਆਪਣੇ ਤੋਂ ਜਿਆਦਾ ਅੱਗੇ ਹੋ ਰਹੇ ਨੇ
ਹਾਂ ਬਿਲਕੁਲ ਔਰ ਖੁਸ਼ੀ ਵੀ ਹੁੰਦੀ ਜਦ ਬੱਚੇ ਸਾਨੂੰ ਕੁ ਦੱਸਦੇ ਨੇ ਕਰਾਉਦੇ ਨੇ ਹਨਾ ਉਹਨਾਂ ਕੋਲੋਂ ਕੁੱਛ ਕੇ ਕਰਦੇ ਅੱਛਾ ਵੀ ਲੱਗਦਾ ਬੰਦੇ ਨੂੰ
ਔਰ ਏਦਾਂ ਵੀ ਚਲੋ ਆਪਣਾ ਟਾਈਮ ਤਾਂ ਲੰਘ ਗਿਆ ਜਿੱਦਾਂ ਲੰਘ ਇਹ ਵੀ ਆਪਾਂ ਪਤਾ ਚਲੋ ਜਿੱਦਾਂ ਵੀ ਬਟ ਹੁਣ ਬ ਬੱਚਿਆਂ ਦਾ ਵੀ ਥੋੜਾ ਜਿਹਾ ਇੰਟੈਲੀਜੈਂਟ ਹੋਣਾ ਫੇਿਰ ਸਮਝ ਲੋ ਵੀ ਥੋੜਾ ਜਿਹਾ ਸਮਾਰਟ ਹੋਣਾ
ਜ਼ਰੂਰੀ ਹੈ ਅੱਜ ਕੱਲ੍ਹ ਦੇ ਟਾਈਮ ਤੇ ਤੇ ਬਹੁਤ ਜ਼ਰੂਰੀ ਹੈ ਅੱਜ ਕੱਲ ਮਤਲਬ ਬਾਹਰ ਜਾਣ ਤੇ ਵੀ ਕੋਈ ਤੇ ਅੱਜ ਕਲ ਸੇਫ ਨੀ ਹੈ ਨਾ ਜਗ੍ਹਾ ਕੋਈ ਵੀ ਕਿਤੇ ਵੀ ਚਲੇ ਜਾਓ ਸੇਫ ਨਹੀਂ ਆ ਕਿਤੇ ਵੀ ਕੋਈ ਵੀ ਹਾਦਸਾ ਹੋ ਜਾਂਦਾ ਹੈ ਕੁਛ ਵੀ ਹੋ ਸਕਦਾ ਹਨਾ
ਹਾਂਜੀ ਹੁਣ ਜਿੱਦਾਂ ਹੁਣ ਟਰੈਵਲਿੰਗ ਕਰਦੇ ਆ ਹੁਣ ਟਰੈਵਲਿੰਗ ਦੋ ਤਿੰਨ ਦਿਨ ਬਾਹਰ ਕਰਾਂਗੇ ਤਾਂ ਫਿਰਰ ਆਉ ਦਾ ਫੇਰ ਕਰੇ ਹੋਰਕੇ ਰਣਾ ਤਾਂ ਕਰੇਚ
ਹਾਂ ਬਿਲਕੁਲ ਬਿਲਕੁਲ ਬਿਲਕੁਲ ਪਰ ਦੱਸਾਂ ਘਰ ਵਰਗੀ ਮੌਜ ਕਿਤੇ ਹੈ ਵੀ ਨੀ ਜੇ
ਉਹ ਤਾਂ ਹੈ ਫੇਰ ਜਦੋਂ ਘਰ ਆ ਕੇ ਗਿਰਦੇ ਨਾ ਫੇਿਰਦਾ ਹੁੂੰ
ਹਾਂ ਉਹੀ ਤੇ ਕਹਿ ਰਹੀ ਹ ਬਾਹਰ ਜਾਓ ਤੇ ਲ ਨਹੀਂ ਘਰ ਹੋਵੋ ਤੇ ਮਨ ਕਰਦਾ ਬਾਹਰ ਜਾਓ ਹਨਾ ਘੁੰਮ ਕੇ ਆਓ ਰ ਬਾਹਰ ਜਾਓ ਤੇ ਮਨ ਕਰਦਾ ਫਿਰ ਘ ਹੀ ਜਾਓ ਕਾਰ ਵਰ ਰੈਸਟ ਕਿਤੇ ਨੀ ਮਿਲਦਾ
ਹਾਂਜੀ
ਜੋ ਮਰਜ਼ੀ ਕਰੋ ਆਪਣੇ ਕਾਰ ਤੇ
ਹੋਰਕਿਆ ਕਿਸੇ ਦੇ ਘਰ ਵੀ ਜਿਵੇਂ ਚੱਲ ਵੀ ਜਾਂਦੇ ਆ ਨਾ ਚਾਹੇ ਰਿਸ਼ਤੇਦਾਰੀ ਚ ਕਿਤੇ ਵੀ ਫਿਰਰ ਵੀ ਐਵੇਂ ਹੁੰਦਾ ਵੀ ਆਪਣੇ ਘਰ ਹੀ ਜਾਓ ਬਸ ਜਦੋਂ ਆਪਣੇ ਘਰ ਆ ਕੇ ਜੋਓ ਕੌਣਦਾ ਮੂੰ
ਨਹੀਂ ਨਾ ਉਹਸੀ ਫਿਰ ਆਪਣੇ ਕੰਫਰਟੇਬਲ ਨਹੀਂ ਹੁੰਦੇ ਨਾ ਆਪਣੇ ਘਰ ਕੰਫਰਟੇਬਲ ਹੁੰਦਾ ਤਾਂ ਹੁੰਦਾ ਜ
ਫਰ ਅੱਜ ਕੱਲ ਚਲੋ ਟਰੈਵਲਿੰਗ ਕਰ ਵੀ ਲੈਂਦੇ ਆਪਾਂ ਫੇਰ ਇੱਕ ਦੋ ਦਿਨ ਤਿੰਨ ਦਿਨ ਸਟੇ ਕਰਨਾ ਵੀ ਕਿੰਨਾ ਔਖਾ ਹੈ ਖਰਚਾ ਵੀ ਕਿੰਨਾ ਜ਼ਿਆਦਾ ਹੋ ਜਾਂਦਾ ਏ ਔਰ ਛੁੱਟੀਆਂ ਦੇ ਵਿੱਚ ਤਾਂ ਹਰੇਕ ਕੋਈ ਜਾਏ ਤਾਂ ਸਾਰੇ ਖਰਚੇ ਬਹੁਤ ਵੱਧ ਜਾਣਨੇ
ਬਿਲਕੁਲ ਅੱਜ ਕੱਲ ਤੇ ਮਹਿੰਗਾਈ ਦੇ ਵਿੱਚ ਤੇ ਅਤੇ ਜਾਣਾ ਵੀ ਹੈਾਨ ਬਹੁਤ ਕਠਿਨ ਹੈ ਬਹੁਤ ਕਠਿਨ ਹੈ ਹਰ ਚੀਜ਼ ਮਹਿੰਗੀ ਕੀ ਹੈ ਹਰ ਚੀਜ਼ ਮਿਲਾਵਟੀ ਹੈ ਹਨਾ ਫਰ ਬਾਹਰ ਜਾ ਕੇ ਬਾਹਰ ਦਾ ਖਾਣਾ ਖਾਓ ਗਰਮੀ ਦੇ ਵਿੱਚ ਪੇਟ ਖ਼ਰਾਬ ਹੋ ਜਾਏ ਉਹ ਵੀ
ਹੋਰ ਕਿਆ
ਹਨਾ ਉਹ ਵੀਖ ਦਿੱਕਤ ਹੈ ਕਿਉਂਕਿ ਗਰਮੀ ਦੇ ਵਿੱਚ ਇਹ ਪੇਟ ਖ਼ਰਾਬ ਹੋਣਾ ਤੇ ਨੋਰਮਲ ਗੱਲ ਹੈ।
ਏਦਾਂ ਹੀ ਸੀ ਮੇਰੀ ਬੇਟੀ ਬਿਮਾਰ ਹੋ ਗਈ ਸੀ ਅਸੀਂ ਜਾਣਾ ਸੀ ਹਿਲ ਸਟੇਸ਼ਨ ਤੇ ਫਿਰ ਸਾਰੀ ਪਲਨਿੰਗ ਸਾਰਾ ਕੁਛ ਕੀਤਾ ਹੋਇਆ ਸੀ।
ਹੂ ਹੂ
ਦੋ ਸਾਈਡਡ ਸੀਗੇ ਵੀ ਛੱਡ ਕੇ ਜਾਈਏ ਲੈ ਕੇ ਜਾਈਏ ਕਿਆ ਕਰੀਏ ਬਟ ਫੇਿਰ ਲੇਕ ਕਿ ਉਹ ਗਏ ਨਾ ਕਿਉਂਕਿ ਬੱਚੇ ਨੂੰ ਛੱਡ ਕੇ ਵੀ ਜਾਂਦੇ ਆ ਫੇਰ ਮਾਇੰਡ ਉੱਧਰ ਰਹਿੰ ਉਹ ਮਾਇੰਡ ਓਦਾਂ ਰਹਿੰਦਾ ਨੀ ਨਾਲ ਬੱਚਾ ਹੋਵੇ ਫੇਰ ਸਹੀ ਰਹਿੰਦਾ ਤੇ ਸ਼ੁਕਰ ਹੈ ਵੀ ਇਹਨੇ ਜਾ ਕੇ ਨੀ ਉੱਥੇ ਫਿਰਰ ਤੰਗ ਕੀਤਾ ਸਹੀ ਰਹੀ ਉੱਥੇ ਜਾ ਕੇ ਉਹ ਕਹਿੰਦੇ ਨੇੀ ਵੀ ਬੱਚੇ ਫਿਰ ਜਦੋਂ ਬਾਹਰਲੇਏ ਜਦੋਂ ਫਿਰ ਬਿਮਾਰ ਵੀ ਸਹੀ ਹੋ ਜਾਂਦੇ ਆ।
ਬਿਮਾਰ ਵੀ ਸਹੀ ਹੋ ਜਾਂਦੇ ਐ। ਸਹੀ ਗੱਲ ਐ, ਓਹਨਾਂ ਦਾ ਮੂਡ ਚੇਂਜ ਹੋ ਜ ਜਾਂਦਾ ਨਾ ਥੋੜਾ।
ਹੋਰ ਕਿਆ ਹਾਂਜੀ।
ਜਾਂਦੇਆ ਘਰ, ਸੇ-ਡੇਲੀ ਰੂਟੀਨ ਦੇਖ ਦੇਖ ਕੇ ਈ, ਕਿ ਸਵੇਰੇ ਉੱਠੋ ਓ ਈ ਰੋਟੀ ਪਾਣੀ ਬਣਾਓ, ਓ ਈ ਕਰੋ। ਹਨਾ ਸੇਰਾ ਸਾਰਾ ਦੀ ਬੋਰਿੰਗ ਲਾਈਫ ਲੱਗਦੀ ਏ। ਫਿਰ ਵੀ ਵਿੱਚੋਂ ਬਾਹਰ ਜਾਣਾ ਵੀ ਲੱਗਦਾ ਐ, ਕਿ ਹਾਂ ਨਹੀਂ ਤਿੰਨ ਚਾਰ ਦਿਨ ਵਾਸਤੇ ਤੇ ਬੰਦਾ ਕਿਤੇ ਜ ਹੋ ਕੇ ਈ ਆਵੇ।
ਹੋਰ ਕਿਆ। ਬਾਕੀ ਬੱਚਿਆਂ ਨੂੰ ਹੁੰਦਾ ਐ ਕਰੇਜ਼ ਥੋੜਾ ਜਿਹਾ ਵੀ ਨਾਨੀ ਘਰ ਜਾਣਾ ਏ, ਉਹਦਾ ਵੀ ਹੋ ਜਾਂਦਾ ਐ।
ਹਮ ਹਮ ਸਹੀ ਗੱਲ ਐ।
ਜ਼ਿਆਦਾ ਹੁੰਦਾ ਸੀ, ਬਟ ਹੁਣ ਦੇ ਬੱਚਿਆਂ ਨੂੰ ਥੋੜਾ ਘੱਟ ਐ। ਇੰਨਾ ਜ਼ਿਆਦਾ ਨੀ ਹੁੰਦਾ। ਬੱਚੇ ਰਹਿੰਦੇ ਨੀ ਜਿੰਨੀ ਦੇਰ ਪੇਰੈਂਟਸ ਨਾਲ ਰਹਿਣਗੇ ਜਾਂ ਮੰਮਾ ਰਹਿਣਗੇ, ਉਨੀ ਦੇਰ ਈ ਰਹਿਣਾ ਹ ਨਾ ਨੇ ਨਹੀਂ ਤਾਂ ਫੇਰ ਨਾਲੇ ਈ ਵਾਪਸ ਆਣਾ ਆਪਾਂ ਤਾਂ ਇਨੇ ਦਿਨ-ਦਿਨ ਰਹਿ ਰਹਿ ਕੇ ਆਂਦੇ ਹੁੰਦੇ ਸੀਗੇ, ਕੱਲੇ ਕੱਲੇ ਵੀ।
ਅੱਛਾ। ਆਂ, ਅੱਜ ਕੱਲ ਨੀ ਬੱਚੇ ਜਾਂਦੇ। ਅੱਜ ਕੱਲ ਪੇਰੈਂਟਸ ਤੋ ਬਗੇ ਕਹਿਰ ਨਹੀਂ ਜਾਂਦੇ ਬੱਚ
ਹਾਂਜੀ, ਹੋਰ
ਹੈਨਾ।
ਬਟ ਹੈਬਿਟ ਹੋਣੀ ਜ਼ਰੂਰੀ ਐ, ਕਿ ਪੇਰੇਂਸ ਤੋਂ ਬਿਨਾ ਵੀ ਕਈ ਵਾਰ ਕੋਈ ਐਮਰਜੈਂਸੀ ਹੋਜ ਵੇ ਹਨਾ। ਬੱਚਾ ਰਹਿ ਪਾਵੇ ਹਰੇਕ ਜਗ੍ਹਾ ਤੇ ਕੰਫਰਟੇਬਲ। ਮਾਹੌਲ ਨੀ ਐ ਵੀ ਹੈ।
ਤੇ ਭੇਜਣਾ ਸੇਫ ਨਹੀਂ ਏ, ਬੱਚਿਆਂ ਨੂੰ ਕੱਲੇ ਭੇਜਣਾ। ਓਹੀ ਤੇ ਕਹਿ ਰਿਹੇ ਬੱਚਿਆਂ ਨੂੰ ਭੇਜਣਾ ਮਾਹੌਲ ਨਹੀਂ ਐ। ਅੱਜ ਕੱਲ੍ਹ ਜਿੱਥੇ ਜਾਓ ਨਾਲ ਲੈ ਜੋ ਬੱਚੇ ਆਪਣੇ ਘਰ ਘਰ ਓ ਤੇ ਘਰ ਨਾਲ ਰੱਖੋ। ਕਿਉਂਕਿ ਸਾਡੇ ਅ ਅੱਖਾਂ ਦੇ ਸਾਮਣੇ ਰਹਿਣਗੇ, ਹੈਨਾ। ਓਹ ਮਾਵਾਂ ਨੂੰ ਓਹ ਸਭ ਨੂੰ ਅਪਨੀ ਸ਼ਾਬ ਫੈਮਲੀ ਨੂੰ ਸ਼ਾਂਤੀ ਅਲੱਗ ਹੀ ਮਿਲਦੀ ਏ। ਬੱਚੇ ਅੱਖਾਂ ਦੇ ਸਾਮਣੇ ਹੋਣ ਨਾ, ਭਾਵੇਂ ਅਸੀਂ ਬਾਹਰ ਜਾ ਰਹੇ ਹੋ ਜਾਂ ਘਰ ਆਂ। ਬੱਚੇ ਅੱਖਾਂ ਦੇ ਸਾਹਮਣੇ ਖੇਡਣ ਜੋ ਮਰਜ਼ੀ ਕਰਨ ਜਿਵੇਂ ਮਰਜ਼ੀ ਜਾਣ
ਹੋਰ ਕੀ ਇਹ ਤਾਂ ਹੈ ਰ ਆਪਣੇ ਆਪ ਨੂੰ ਇਹੀ ਸੈਟਿਸਫੈਕਸ਼ਨ ਨ ਹੁੰਦੀ ਵੀ ਕਿਸੇ ਕੋਲ ਛੱਡੀਏ ਆਪਾਂ ਖੁਦੇ ਨੀ ਸੈਟਿਸਫਾਈ ਹੁੰਦੇ ਹੈਗੇ
ਗੱਲ ਤੇ ਉਹੀ ਆਉਂਦੀ ਹੈ ਨਾ ਅੱਜ ਕੱਲ੍ਹ ਮਾਹੌਲ ਨਹੀਂ ਹੈ ਸਭ ਤੋਂ ਵੱਡਾ ਰਿਸਕ ਬਹੁਤ ਹੋ ਗਿਆ ਕਿਤੇ ਵੀ ਬੱਚਿਆਂ ਨੂੰ ਭੇਜਣਾ ਇਕੱਲੇ ਭੇਜਣਾ
ਹੁਣ ਤਾਂ ਬੱਚਿਆਂ ਨੂੰ ਵਾਰ ਵਾਰ ਮੀਨ ਅਵੇਅਰ ਕਰਨਾ ਵੀ ਜੇ ਅਗਰ ਬਾਹਰ ਕਿਤੇ ਕੋਈ ਮਿਲਦਾ ਵੀ ਆ ਹਨਾ ਵੀ ਆਪਣਾ ਅਵੇਅਰ ਰਹਿਣ ਬੱਚੇ ਤਾਂ ਜ਼ਿਆਦਾ ਵਧੀਆ ਕੱਲ ਕੋਈ ਮਿਸਪਨਿੰਗ ਹੋਵੇ ਤਾਂ ਬੱਚੇ ਅਵੇਅਰ ਹੋਣ ਜ਼ਰੂਰੀ ਹੈ
ਬਿਲਕੁਲ ਬਿਲਕੁਲ ਸਹੀ ਗੱਲ ਹੈ
ਜਿਵੇਂ ਆਪਾਂ ਖ਼ਬਰਾਂ ਵਗੈਰਾ ਹੁਣ ਸੁਣਦੇ ਵਾਂ ਕਿੰਨਾ ਕੁਛ ਸੁਣ
ਕਿੰਨਾ ਕੁਛ ਨੇ ਬਿਲਕੁਲ ਬਿਲਕੁਲ ਬਿਲਕੁਲ ਨਾ ਛੋਟੇ ਬੱਚੇ ਸੇਬ ਹੈ ਨਾ ਵੱਡੇ ਸੇਫ ਹੈ ਹਨਾ ਉਹੀ ਤੇ ਗੱਲ ਹੈ ਅੱਜ ਤਾਂ ਸੇਫ ਵੀ ਨੀ ਰਹਿ ਗਿਆ ਨਾ ਮਤਲਬ ਅੱਜ ਕੱਲ੍ਹ ਬਹੁਤ ਮਾਹੌਲ ਨਾ ਬਹੁਤ ਹੀ ਡਰਿਆ ਹੋਇਆ ਮਾਹੌਲ ਹੈ
ਹੋਰ ਕ ਇਹੀ ਹੁਣ ਦਾ ਟਾਈਮ ਇਦਾਂ ਦਾ ਹੁਣ ਅੱਗੇ ਅੱਗੇ ਪਤਾ ਨੀ ਫਿਰ ਕਿਆ ਹੋਏਗਾ
ਕਿਆ ਹੋਏਗਾ ਇਸ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਸ ਵੀ ਵੱਡਾ ਹਾਂ ਹੋਰ ਕੀ ਆ ਹ ਤੇ ਇਹੀ ਹੈ ਕਿ ਚਲੋ ਇਹ ਮਾਰਦਾਰ ਕਦੇ ਕਦਾਰ ਸੁਣੀ ਦੀਏ ਹੁਣ ਅੱਗੇ ਡੇਲੀ ਹੋਏਗਾ ਹੋਰ ਕੀ ਹੋਏਗਾ ਹਨਾ ਇੰਨਾ ਜ਼ਿਆਦਾ ਹੋ ਜਾਏਗਾ ਕਿ ਬੰਦੇ ਨੇ ਬਾਹਰ ਨਿਕਲਣਾ ਹੀ ਬੜਾ ਮੁਸ਼ਕਿਲ ਹੋ ਜਾਏਗਾ ਹੁਣ ਤੇ ਅਸੀਂ ਫੇਰ ਵੀ ਚਲੋ ਪਲੈਨ ਕਰ ਰਹੇ ਹਾਂ ਕਿ ਘੁੰਮਣ ਜਾਈਏ ਇੱਥੇ ਜਾਈਏ ਉੱਥੇ ਜਾਈਏ ਅੱਗੋਂ ਤੇ ਇਹ ਵੀ ਪਲੈਨ ਕਰਨਾ ਵੀਖ ਔਖਾ ਹੋ ਜਾਏਗਾ ਕਿ ਬਈਆ
ਹੋਕ
ਪਰੇਸ਼ਾਨ ਹੋਣ ਨਾਲੋਂ ਅੱਛਾ ਤੇ ਆਪਣੇ ਘਰ ਹੀ ਪੈ ਜਾਓ
ਹੁਣ ਤਾਂ ਬਾਹਰ ਜਾ ਕੇ ਵੀ ਫੇਰ ਕੁਛ ਨਾ ਕੁਛ ਹੋ ਜਾਂਦਾ ਹੈ ਨਾ ਫਿਰ ਦੋਂ ਤਾਂ ਫਿਰ ਡਰ ਲੱਗਦਾ ਵੀ ਆਪਣੇ ਘਰ ਚ ਹੀ ਠੀਕ ਹੈ
ਲ ਨੀ ਹੈ ਨਾ ਇਨਸਾਨਾਂ ਚਲ ਬਹੁਤ ਘੱਟ ਹੈ
ਹੋ ਠੀਕ ਹਾਂਜੀ
ਚ ਆ ਜਾਣਾ ਹਰ ਚੀਜ਼ ਕਰਨਾ ਇਹ ਚੀਜ਼ ਨਈਂ ਹੋਣੀ ਚਾਹੀਦੀ ਸਭ ਨਾਲ ਮਿਲ ਕੇ ਰਹਿਣਾ ਚਾਹੀਦਾ ਐਨਾ। ਹਨਾ? ਹਾਂਜੀ ਮੈਨੂੰ ਵੀ ਵਧੀਆ ਲੱਗਾ ਜੀ ਚਲੋ ਜੀ, ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।